ਓ ਸ਼ਸ ਸ੍ਰੀ ਕਾਲ ਜੀ ਹੋਰ ਕਿਵੇਂ ਓ ਤੁਸੀਂ?
ਮੈਂ ਵਧੀਆ ਈ ਤੁਸੀਂ ਦੱਸੋ।
ਮੈਂ ਵੀ ਵਧੀਆ ਜੀ।
ਅੱਛਾ ਵੈਸੇ ਥੋਨੂੰ ਆਪਣੇ ਇਹੇ ਮਤਲਬ ਭਾਰਤ ਦੀ ਲਾਈਫ ਹਿੰਦੁਸਤਾਨ ਦੀ ਲਾਈਫ ਔਰ ਬਾਹਰਲੀ ਲਾਈਫ ਚ ਜ਼ਿੰਦਗੀ ਚ ਕਿਵੇਂ ਦਾ ਮਾਹੌਲ ਲੱਗਦਾ?
ਮੈਨੂੰ ਤਾਂ ਦੇਖੋ ਇੰਡੀਆ ਦਾ ਮੋਲ ਈ ਸਬਸੇ ਜ਼ਿਆਦਾ ਵਧੀਆ ਲੱਗਦਾ ਐ ਕਿਉਂਕਿ ਬਾਹਰ ਚੋ ਆਪਣਾ ਤੋਂ ਆਪਣਾ ਛ ਛੋੜ ਕੇ ਆਪਣਾ ਯੇ ਸਭ ਕੁਛ ਛੋੜ ਕੇ ਜਾਨਾ ਮੇਰੇ ਲਈ ਤਾਂ ਬੜਾ ਈ ਮੁਸ਼ਕਿਲ ਹੈਗਾ ਜੀ।
ਹਾਂ, ਪੂਰੇ ਫੈਮਲੀ, ਫਰੈਂਡਸ, ਰਿਸ਼ਤੇਦਾਰ ਸਾਰੇ ਕੁਜ਼ੂਰੀ ਨੇ ਬਾਹਰ ਹਾਂ, ਪਰ ਜੇ ਬੰਦੇ ਨੇ ਬਾਹਰ ਕਮਾਣ ਜਾਣਾ ਤਾਂ ਉਸ ਖਾਤਰ ਇੱਕ ਵਧੀਆ ਚੀਜ਼ ਆ ਕਿਉਂਕਿ ਬਾਹਰ ਪੈਸਾ ਜਲਦੀ ਬਣ ਜਾਂਦਾ।
ਹਾਂਜੀ, ਬਾਹਰ ਦੀ ਲਾਈਫ ਔਰ ਇੰਡੀਆ ਦੀ ਲਾਈਫ ਵਿੱਚ ਨਾ ਬਹੁਤ ਸਾਰੇ ਫ਼ਰਕ ਵੀ ਹੁੰਦੇ ਐ, ਕੁਛ ਸਿਮਲੈਰਟੀ ਵੀ ਹੈਗੀ ਪਰ ਕੁਛ ਦੋਵਾਂ ਹੁੰਦੇ ਨੇ ਜਗ੍ਹਾ ਕੀ ਹੁੰਦੀ ਐ ਕਿ ਉਹ ਲੋਕ ਆਪਣੀ-ਆਪਣੀ ਜ਼ਿੰਦਗੀ ਨੂੰ ਵੱਖਰੇ ਤਰੀਕੇ ਨਾਲ ਜਿਉਂਦੇ ਨੇ। ਇੰਡੀਆ ਬ ਜ਼ਿੰਦਗੀ ਨਾਂ ਪਰਿਵਾਰ ਕੇਂਦਰਿਤ ਹੁੰਦੀ ਹੈਗੀ, ਜਿੱਥੇ ਲੋਕ ਆਪਣੇ ਮਾਤਾ-ਪਿਤਾ ਤਾ ਭਾਈ ਬਹਿਣ ਔਰ ਆਪਣੇ ਮਤਲਬ ਆਪਣੇ ਰਿਸ਼ਤੇਦਾਰੀਆਂ ਦੇ ਨਾਲ ਰਹਿੰਦਾ ਪਸੰਦ ਕਰਦੇ ਆ ਔਰ ਦੂਸਰੇ ਕਲਚਰ ਤਿਉਹਾਰੋ ਪਰੰਪਰਾਓ ਔਰ ਰਿਵਾਜੋ਼ ਦੀ ਬਹੁਤ ਇੰਪੋਰਟੈਂਸ ਹੁੰਦੀ। ਐ ਤੇ ਹਰ ਫੈਸਟੀਵਲ ਨੂੰ ਮਿਲ-ਜੁਲ ਕੇ ਬਣਾ ਬਣਾਦੇ ਐ।
ਨ੍ਹੀਂ ਬਾਹਰ ਦੇਸ਼ ਚ ਬਸ ਇਨ੍ਹਾਂ ਫ਼ਰਕ ਹੁੰਦਾ ਬੀ ਬੰਦੇ ਨੇ ਅਗਰ ਜਿਨੂੰ ਜ਼ਰੂਰਤ ਆ, ਉਹਨੇ ਵਾਹ ਪੈਸੇ ਦੀ ਲੋੜ ਆ ਤਾਂ ਉਨੂੰ ਬਾਹਰ ਜਾ ਕੇ ਕਮਾਣਾ ਹੀ ਪਊਗਾ। ਕਿਉਂਕੀ ਇੰਨੀ ਛੇਤੀ ਉਰੇ ਨਾ ਆਪਣੇ ਏਨੀ ਛੇਤੀ ਕੋਈ ਤਰੱਕੀ ਹੁੰਦੀ ਵੀ ਆਪਾਂ ਜਲਦੀ-ਜਲਦੀ
ਨਈ ਐ ਗੱਲ ਤਾਂ ਤੁਸੀਂ ਬਿਲਕੁਲ ਸਈ ਕੈ ਰਏ ਓਂ ਅੱਜ-ਕੱਲ ਤਾਂ ਛੋਟੇ-ਛੋਟੇ ਬੱਚਿਆਂ ਵੀ ਤਿਆਰੀ ਕਰਦੇ ਨੇ ਕੇ ਅਸੀਂ ਬਾਰ ਜਾਵਾਂਗੇ ਬਾਰ ਜਾ ਕੇ ਪੜ੍ਹਾਈ ਕਰਾਂਗੇ। ਓ ਬਾਰ ਜਾ ਕੇ ਆਪਨਾ ਸੈਟ ਤੈਨੂੰ ਹੋ ਜਾਵੇਗੀ ਨਾ ਬਾਰ ਦੀ ਲਾਈਫ ਦੀ ਵੀ ਇੰਨੀ ਵਹਾਂ ਪੇ ਨਾ ਹਰ ਚੀਜ਼ ਲਗਜੂਰੀਅਸ ਨਸ ਹੈ। ਔਰ ਜੋ ਵੀ ਮਤਲਬ ਚੀਜ਼ਾਂ ਜੋ ਅਸੀਂ ਸੋਚਦੇ ਆ ਨਾ ਕੇ ਸਾਨੂੰ ਚਾਈਦੀ ਐ ਓ ਸਾਰੀ ਚੀਜ਼ਾਂ ਮਿਲ ਜਾਂਨੀ ਐ ਪਰ ਇੰਡੀਆ ਆਲਾ ਨਾ ਫੀਲਿੰਗ ਇੰਡੀਆ ਮੀ ਹੈਗੀ।
ਇੰਡੀਆ ਤਾਂ ਬਸ ਏਹ ਆ ਵੀ ਜੇ ਸਭ ਕੁਛ ਸਹੂਲਤਾਂ ਵਦੀਆ ਹੋਨ ਬੰਦੇ ਲਈ ਪੜ੍ਹਾ ਇੱਕ ਪੂੜੀ ਪੂਰੀ ਕਰ ਲਈ ਆਪਨੀ ਫੇਰ ਓ ਤੋਂ ਬਾਦ ਇੱਕ ਵਦੀਆ ਲਾਈਨ ਚ ਚਲਾ ਗੇਆ ਵਦੀਆ ਪੜ੍ਹਾਈ ਚੁਨ ਲੀ, ਫੇਰ ਓਦੇ ਨਾਲ ਓਨੂੰ ਜੋਬ ਮਿਲਜੇ ਫੇਰ ਉਰੇ ਦੀ ਜ਼ਿੰਦਗੀ ਬਹੁ ਵਦੀਆ, ਉਰੇ ਕੋਈ ਘਾਟਾ ਨੀ ਹੈਗਾ। ਪਰ ਚੱਕਰ ਏਹ ਆ ਵੀ ਪੜ੍ਹ-ਪੜ੍ਹ ਲਏ ਜੋਬ ਨੀ ਮਿਲੀ ਖੁਦ ਦਾ ਬਿਜਨਸ ਜੇ ਖੁਦ ਦਾ ਵੀ ਕੋਈ ਕੰਮ ਸਟਾਟ ਕਰਨਾ ਤਾਂ ਖੁਦ ਦੇ ਕੋਲ ਬੰਦੇ ਕੋਲ ਖੁਦ ਦਾ ਪੈਸਾ ਹੋਨਾ ਚਾਹੀਦਾ ਠੀਕ ਏ, ਦੂਜੀ ਗੱ ਤੀਜੀ ਗੱਲ ਏਹ ਆ ਵੀ ਜੇ ਕਾਂਲੂੰ ਕੰਮ ਸਟਾਟ ਹੋ ਵੀ ਗੇਆ ਤਾਂ ਉਰੇ ਚ ਕਿੰਨਾ ਕ ਟੈਮ ਚੱਲੂ ਓ ਚੀਜ਼ ਵੀ ਥੋੜ੍ਹੀ ਜੀ ਔਖੀ ਹੁੰਦੀ ਆ। ਤਾਂ ਕਰਕੇ ਜੇ-ਜੇ ਉਰੇ ਦੀ ਜ਼ਿੰਦਗੀ ਵਦੀਆ ਨਾ ਜੇ ਸਾਰੇ ਇੱਕ ਦੂਜੇ ਨੂੰ ਸਪੋਟ ਕਰਨ। ਫੇਰ ਉਰੇ ਦੀ ਜ਼ਿੰਦਗੀ ਵਦੀਆ, ਵਰਨਾ ਜੇ ਕਿਸੇ ਨੂੰ ਆਪਨੀ ਔਰ ਤੇ ਫੈ ਪਰਿਵਾਰ ਦੀ ਲਾਈਫ ਸੈੱਟ ਕਰਨੀ ਐ ਤਾਂ ਉਸਨੂੰ ਬਾਹਰ ਹੀ ਜਾਨਾ ਪੈਂਦਾ।
ਜਾਨਾ ਈ ਪੈਨਾ। ਪਰ ਨਾ ਐ ਵੀ ਹੈਗਾ ਕਿ ਪਰ ਕਈ ਵਾਰ ਓਥੇ ਨਾ ਲੋਨਲੀਲੈਸ ਵੀ ਮਹਿਸੂਸ ਹੁੰਦੀ ਐ। ਕਿਓਂਕਿ ਸੋਸ਼ਲ ਬੋਂਡਿੰਗ ਇੰਡੀਆ ਦੇ ਮੁਕਾਬਲੇ ਘੱਟ ਹੁੰਦੀ ਹੈਗੀ। ਇੰਡੀਆ ਤੋਂ ਵਿੱਚ ਲੋਕ ਮਹਿਮਾਨ-ਮਹਿਮਾਨ ਨਵਾਜ਼ੀ ਅਤੇ ਰਿਸ਼ਤੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਦੇ ਨੇ। ਜਦਕਿ ਬਾਰ ਦੀ ਲਾਈਫ ਵਿੱਚ ਪ੍ਰੇਵੇਸੀ ਆਤੇ ਨਾ ਪਰਸਨਲ ਸਪੇਸ ਨੂੰ ਜ਼ਾਦਾ ਇੰਪੋਰਟੈਂਸ ਮਿਲਦੀ ਏ। ਹਨਾ ਤੁਸੀਂ ਵੇਖੋ ਆ ਕੇ ਆਪਨੇ ਮਾਂ ਬਾਪ ਵੀ ਆਪਨੇ ਛੋਟੇ-ਛੋਟੇ ਬੱਚਿਆਂ ਨੂੰ ਕੈਂਦੇ ਆ ਕੇ ਤੁਸੀਂ ਰੂਮ ਚ ਆਓ ਤਾਂ ਲੌਕ ਕ ਤੁਸੀਂ ਮਤਲਬ ਆਪਨਾ ਵੀ ਲੌਕ ਲਗਾ ਕੇ ਰੱਖੋ। ਔਰ ਹਮਾਰੇ ਰੂਮ ਵੀ ਆਓ ਤਾਂ ਤੁਸੀਂ ਲੌਕ ਮਤਲਬ ਲੌ ਨੌਕ ਕਰਕੇ ਆਓ, ਪਰ ਕਿੰਨੀਆਂ ਚੀਜ਼ਾਂ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਜੋ ਮਤਲਬ ਮੈਨੂੰ ਤਾਂ ਬੈਟਰ ਨੀ ਲੱਗਦੇ।
ਇੱਕ ਜਵਾਕ ਨੂੰ ਬਚਪਨ ਤੋਂ ਈ ਏਨਾ ਚੀਜ਼ਾਂ ਚ ਪਾਨਾ ਵਦੀਆ ਗੱਲ ਆ। ਕਿਓਂਕਿ ਅੱਜ-ਕੱਲ੍ਹ ਸਾਰੇ ਪੜੇ ਲਿਖੇ ਨੇ ਮਾਂ ਬਾਪ ਵੀ ਬੱਚੇ ਵੀ ਤੇ ਬੱਚੇਆਂ ਨੂੰ ਜੇ ਬਾਦ ਵਿੱਚ ਚੀਜ਼ਾਂ ਈ ਸਿਖਾਈਆਂ ਜਾਨ ਵੀ ਰੂਮ ਚ ਆਨਾ ਤਾ ਐਵੇਂ ਆਨਾ ਠੀਕ ਈ। ਕਿਸੇ ਨਾਲ ਗੱਲ ਕਰਨੀ ਆ ਤਾ ਐਵੇਂ ਕਰਨੀ ਆ, ਔਰ ਇੱਕ ਬਚ ਹੁਨ ਤੋ ਈ ਆਪਨੀ ਇੱਕ-ਇਕ ਜਗ੍ਹਾ ਚ ਚੁਨਨੀ ਵੀ ਗੇਮ ਕਰਨੀ ਜਾਨੈ ਜਾਂ ਸਟੱਡੀ ਕਨੀ ਜਾਨੈ। ਜੇ ਬਾਹਰ ਵੀ ਜਾਨਾ ਤਾਂ ਏਹ ਚੀਜ਼ਾਂ ਕਰਨੀਆਂ ਵਦੀਆ ਹੁੰਦੀਆਂ ਨੇ। ਹੁਨ ਜੇ ਬਚਪਨ ਤੋਂ ਬੱਚੇਆਂ ਨੂੰ ਦੱਸਿਆ ਈ ਹੋਵੇ ਬਸ ਵੀ ਤੈਨੇ ਬਈ ਏਹ ਚੀਜ਼ ਕਰਨੀ ਔ ਐਹੀ ਤੇਰੀ ਓਹੋ ਸਟਰੈਸ ਬਨ ਸਕਦੀ ਐ ਫੇਰ ਓਨੂੰ ਕੋਈ ਪ੍ਰੋਬਲਮ ਈ ਨੀ ਹੋਨੀ ਅੱਗੇ ਚੁਨਨ ਚ। ਕਈ ਵਾਰ ਏ ਹੋ ਜਾਂਦਾ ਕਿ ਬਾਰ੍ਹਵੀਂ ਕਰ ਲੀ ਬਾਰ੍ਹਵੀਂ ਤੋਂ ਬਾਦ ਕਈ ਵਾਰ ਮੌਕਾ ਹੀ ਨਹੀ ਮਿਲਦਾ ਵੀ ਕੀ ਕਰੀਏ ਕਿਦਰ ਨੂੰ ਜਾਈਏ, ਇਸ ਕਰਕੇ
ਤੁਸੀਂ ਬਾਰ ਪੜ੍ਹਨ ਵਾਸਤੇ ਜਾਂ ਰਏਂ ਓਂ ਤਾਂ ਕਾਫ਼ੀ ਬੜੀਆ ਏਕ ਸੈਟਲ ਏਕ ਫਿਊਚਰ ਬਨ ਜਾਂਦਾਂ ਐ ਬੱਚੇ ਦਾ। ਓ ਤਾਂ ਬੋਤ ਈ ਵਧੀਆਂ ਗੱਲ਼ ਹੈਗੀ ਏਂ, ਜੈਸੇ ਅੱਜ ਕੱਲ੍ਹ ਕੇ ਬੱਚੇ ਜਾਂਦੇ ਆ ਬਾਰ ਪੜ੍ਹਨੇ ਤੋਂ।
ਬਹੁਤ ਵਧੀਆਂ ਗੱਲ਼ ਹੈਂ। ਹੈਗੀ, ਸੈਟਲ ਹੋ ਜਾਣਾਂ ਹੈਂ ਇੱਕ ਵਾਰੀਂ ਬਾਹਰ, ਫ਼ਿਰ ਇੱਕ ਬੱਚਾ ਆ ਜਾਏ ਸੈਟਲ ਹੋ ਜਾਂਣਾ ਐਂ।
ਪਰ ਇੱਕ ਬੱਚੇ ਲਈ, ਇੱਕ ਪਰਿਵਾਰ ਲਈ, ਇੱਕ ਮਾਂ ਬਾਪ ਲਈ, ਪਹਿਲਾਂ ਆਪਣਾਂ ਬੱਚਾ ਹੀ ਸੈਟਲ ਹੋਣਾਂ ਜ਼ਰੂਰੀ ਆ। ਬਾਂਕੀ ਰਿਸ਼ਤੇ- ਰੁਸ਼ਤੇ ਤਾਂਹੀ ਕੰਮ ਆਣਗੇ, ਜੇ ਖ਼ੁਦ ਬੱਚਾ ਸੈਂਟ ਹੋਊਗਾ। ਪੂਰੇ ਹੁੰਦੇ ਈ ਕਈ ਵਾਰ ਪੜ੍ਹਾਈ ਕਰ ਲੀ, ਜੋਬ ਨੀਂ ਮਿਲ਼ ਰਹੀਂ, ਫ਼ਿਰ ਥੋੜ੍ਹਾਂ ਜਿਹਾਂ ਥੋੜ੍ਹਾਂ ਜਿਹਾਂ ਨਾ, ਮੈਂਟਲੀ ਵੀ ਸਟਰੈਸ ਬਹੁਤ ਪੈਂਦਾਂ, ਫੈਮਿਲੀ ਵੱਲ਼ੋਂ ਵੀ ਪੈਦਾ ਰਹਿੰਦਾਂ। ਤਾਂ ਕਰਕੇ, ਜੇ ਬੱਚਾ ਇੱਕ ਵਾਰ ਵਧੀਆਂ ਪੜ੍ਹ ਲਿਖ ਲਏ ਆਪਦਾ, ਜਦ ਵਧੀਆਂ ਚੁਣਦੇ ਵੀ ਮੈਂ ਗੇਮ ਘ ਨੀਂ ਜਾਣਾਂ ਬੀ ਮੈਂ, ਫ਼ਿਰ ਤਾਂ ਵਧੀਆਂ ਫਿਊਚਰ ਆ। ਪਰ ਜੇ ਸਿਰਫ਼ ਪੇਪਰਾਂ ਨਾਲ਼ ਹੀ ਜਾਣਾਂ, ਫ਼ਿਰ ਐਹ ਨੀਂ ਹੈਗਾ ਵੀ ਟੈਮ ਟੂ ਨਾਲ਼ ਪੇਪਰ ਹੋ ਰਹੇਂ ਨੇਂ, ਕਿਉਂਕਿ ਆਪਣਾਂ ਇੰਡੀਆਂ ਤਾਂ ਕਰਕੇ। ਪਰ ਜੇ ਬਾਹਰ ਜਾਂ ਕੇ ਹੋਵੇਂ ਵੀ, ਹਾਂ ਮੈਂਨੇ ਵਧੀਆਂ ਸਟੱਡੀ ਲੇ ਲੀ ਫ਼ਿਰ ਉੱਥੇ ਰਹਿਣਾਂ, ਵਧੀਆਂ ਕੰਮ ਕਰ ਰਿਹਾਂ ਪੈਨਜਲ ਬੁਲਾਂ ਲੋ ਆਪਦੇ ਕੋਲ਼, ਉਹਨੂੰ ਆਪਣੇਂ ਕੋਲ਼ ਹੀ ਰੱਖੋਂ, ਵੀ ਤੁਸੀਂ ਆਪ ਵੀ ਜਾਓ, ਆਪ ਵੀ ਜਾਓ ਉੱਥੇ ਜਾਂ ਕੇ ਸੈਂਟ ਚਲੋਂ ਬਾਅਦ 'ਚ ਫੈਮਿਲੀ ਨੂੰ, ਆਪਣੇਂ ਕੋਲ਼ ਬੁਲਾਂ ਲੋ।
ਬਿਲਕੁੱਲ ਬਿਲਕੁੱਲ, ਐਹ ਗੱਲ਼ ਤੋਂ ਬਿਲਕੁੱਲ ਸਹੀ ਹੈਗੀ, ਫੈਮਿਲੀ ਨੂੰ ਬੁਲਾਂ ਕੇ ਨੀਂ ਹੁੰਦੀਂ ਹੈਗੀ, ਉੱਥੇ
ਵੈਸੇ ਵੀ ਇੰਡੀਆਂ 'ਚ ਆਪਾਂ ਨੂੰ ਸ਼ੁਰੂ ਤੋਂ ਹੀ ਸਿਖਾਈਆਂ ਹੁੰਦਾਂ ਵੀ, ਮਾਂ ਬਾਪ ਨੂੰ ਹੀ ਇੱਕ ਵਾਰ ਕੰਮ ਲੱਗਗੇ ਤਾਂ ਮਾਂ ਬਾਪ ਦੀ ਜ਼ਿੰਮੇਂਵਾਰੀ ਆਪਣੀਂ ਹੁੰਦੀਂ ਹੈਂ, ਤਾਂ ਫ਼ਰਕ ਨੀ ਪੈਂਦਾਂ ਵੀ ਆਪਾਂ ਉਰੇ ਰਹਿ ਰਹੇਂ ਹਾਂ, ਜਾਂ ਬਾਹਰ ਰਹਿ ਰਹੇਂ ਹਾਂ। ਮਾਂ ਬਾਪ ਆਪਣੇਂ ਨਾਲ਼ ਨੇਂ, ਬਸ ਹੋਰ ਕਿਸ਼ੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨੀਂ ਹੁੰਦੀਂ, ਉਹ ਬਾਹਰ ਗਏ ਉਹ ਥੋੜੇ ਜੇ ਸਾਲਾਂ ਦੀ ਗੱਲ਼ ਹੁੰਦੀਂ ਹੈਂ, ਬੰਦਾਂ ਆਪਣਾਂ ਸੈਟਲ ਹੋ ਗਿਆਂ, ਕੰਮ ਵਗ਼ੈਰਾ ਸਹੀ ਲੱਗ ਰਿਹਾਂ ਆਪਣਾਂ ਖ਼ੁਦ ਦਾ ਘਰ ਲੇ ਲਿਆ।
ਪਰ ਐਸ ਕਰਕੇ ਨਾ, ਉਹ ਨਾ ਉਸਨੂੰ ਆਪਣੇ ਨਾ ਉਹ ਸ਼ਹਿਰ ਦੀ ਬੜੀ ਯਾਦ ਹੁੰਦੀ ਹੈ। ਆਪਣੇ ਦੇਸ਼ ਦੀ, ਹਰ ਚੀਜ਼ ਕੀ ਬੜੀ ਯਾਦ ਨਹੀਂ ਰਹੇ ਉਹਨੂੰ
ਯਾਦ ਬੰਦੇ ਨੂੰ ਸਿਰਫ ਉਦੋਂ ਆਉਂਦੀ ਜਦੋਂ ਬੰਦਾ ਫਰੀ ਹੁੰਦਾ, ਜਦ ਬੰਦਾ ਖੁਦ ਨੂੰ ਇੱਕ ਵਧੀਆ ਪਜੀਸ਼ਨ ਤੇ ਦੇਖ ਲੈਂਦਾ, ਵੀ ਮੈਨੇ ਹੁਣ ਆਹ ਜੋਬ ਕਰ ਰਿ ਮੈਂ ਸਭ ਤੋਂ ਵਧੀਆ ਇਹੀ ਚੀਜ਼ ਹੁੰਦੀ ਹੈ, ਵੀ ਚਲ ਜੋ ਇਨਸਾਨ ਆਪਣੇ ਸਪਨ ਪੂਰੇ ਕਰ ਰਿਹਾ ਆਪਣੇ ਪੈਰੈਂਟਸ ਦੇ ਸਪਨੇ, ਪੂਰੇ ਕਰ ਰਿਹਾ ਉਸ ਲਈ ਕੋਈ ਚੀਜ਼ ਗ਼ਲਤ ਨਹੀਂ ਹੁੰਦੀ, ਬਾਹਰ ਜਾਣਾ ਵੀ ਔਰ ਉ ਰਹਿਣਾ ਵੀ, ਕੋਈ ਗ਼ਲਤ ਨਹੀਂ ਹੁੰਦਾ।
ਹਾਂਜੀ, ਹਾਂਜੀ ਗਲਤ ਬਾਤ ਤਾਂ ਨਹੀਂ ਹੁਣ ਹੈਗੀ ਨਹੀਂੀ, ਬਿਲਕੁਲ ਵੀ।
ਹਮ।
ਹਰ ਕੋਈ ਜਾਂਦਾ ਆਪਣੇ ਫਿਊਚਰ ਤੋਂ, ਆਪਣੇ ਸੈਟਲ ਕਰਨ ਵਾਸਤੇ ਜਾਂਦਾ ਸੀ।
ਆਪਾਂ ਤਾਂ ਹੁਣੇ, ਕਿਉਂਕਿ ਆਪਾਂ ਜੁੜੇ ਉਸ ਤਰੀਕੇ ਨਾਲ ਹੋਏਾਂ ਦੋਸਤਾਂ ਨਾਲ, ਫਰੈਂਡਾਂ ਨਾਲ। ਸਾਰਿਆਂ ਨਾਲ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ, ਤਾਂ ਕਰਕੇ ਬਾਹਰ ਆਉਣਾ ਜ਼ਿਆਦਾ ਆਉਣੀ ਤਾਂ ਲਾਜ਼ਮੀ ਆ ਵੀ ਆਪਾਂ ਨੂੰ ਯਾਦ ਜ਼ਰੂਰ ਆਉਗੀ, ਪਰ ਯਾਦ ਨਾਲ ਜ਼ਿੰਦਗੀ ਨਹੀਂ ਨਾ ਕਟਦੀ। ਉਸ ਖਾਤਰ ਤਾਂ, ਆਪਦੇ ਪੈਰਾਂ ਤੇ ਖੜਾ ਹੀ ਹੋਣਾ ਪੈਂਦਾ।
ਯਾਦ ਤਾਂ ਹੁੰਦੀ ਹੈਗੀ, ਜ਼ਿਆਦਾ ਟਾਈਮ ਤੁਸੀਂ ਬਾਹਰ ਵੀ ਨਹੀਂੀ ਰਹਿ ਸਕਦੇ, ਤੈਨੂੰ ਇੱਕ ਨਾ ਇੱਕ ਵਾਰ ਤੋਂ ਆਪਣੇ ਸ਼ਹਿਰ 'ਚ ਆਪਣੇ, ਆਪਣੇ ਦੇਸ਼ ਤੋਂ ਵੀ ਤਾਂ ਆਉਣਾ ਹੈ ਨਾ।
ਅੱਛਾ, ਨਾ ਇਹ ਵੀ ਠੀਕ ਹੈ, ਨਾਲੇ ਦੂਜੀ ਲੋੜ ਵੀ ਇਹ ਵੀ ਚੀਜ਼ ਹੁੰਦੀ ਹੈ ਨਾ ਵੀ ਆਪਣੇ ਆਪ ਨੂੰ ਉਵੇਂ ਦੇਖਣਾ, ਉਹੀ ਸਭ ਤੋਂ ਵਧੀਆ ਗੱਲ ਹੁੰਦੀ ਹੈ।
ਹਾਂਜੀ।
ਹਾਂ। ਪਰ ਠੀਕ ਹੈ, ਪਰ ਜੇ ਆਪਣਾ ਕੋਈ ਏਮ ਚੁਣਿਆ ਹੋਇਆ ਹੋਵੇ ਨਾ ਫਰ ਬਾਹਰ ਜਾਣਾ ਜਾਂ ਉਰੇ ਰਹਿਣਾ ਚ, ਕੋਈ ਫਰਕ ਨਹੀਂ ਪੈਂਦਾ। ਹਾਂ ਵੀ, ਇਹ ਹੋਣਾ ਚਾਹੀਦਾ ਬਾਕੀ ਲਾਈਫ ਜ਼ਿੰਦਗੀ ਸਾਰਿਆਂ ਦੀ ਚੈੱਲਦੀ ਕਿਸ ਕਿਸੇ ਦੀ ਵਧੀਆ ਚੱਲ ਜਾਂਦੀ ਆ, ਕਿਸੇ ਦੇ ਘੱਟ ਚੱਲ ਜਾਂਦੀ, ਕਿਸੇ ਦੇ ਬਾੱਧ ਚੱਲ ਜਾਂਦੀ ਆ।
ਹਾਂਜੀ।
ਹਮ।
ਬਸ ਇਹੀ ਹੈ ਲੱਗਿਆ ਰਦਾ। ਮਾਪਿਆਂ ਨੂੰ ਸਾਰੇ ਪੈਸੇ ਨੇ ਇਕੱਠੇ ਕਰਕੇ, ਇਹਨਾਂ ਨੂੰ ਪੜ੍ਹਾ ਕੇ ਬਾਹਰ ਵਿੱਚ ਭੇਜਣੇ ਦਾ ਵਾਸਤੇ ਹੀ ਰਹਿ ਗਿਆ।
ਹਾਂ, ਬਾਹਰ ਉਹ ਗੱਲ ਹੈਗੀ ਬ ਜ਼ਿਆਦਾ ਕੋਈ ਉਹ ਕਰਕੇ ਬਾਹਰ ਤੇ ਜਨ ਨੂੰ ਥੋੜ੍ਹਾ ਜਿ ਔਖਾ ਜਿਹਾ ਲੱਗਦਾ, ਪਰ ਜੇ ਇੱਕ ਵਜ ਸੈਟ ਹੋ ਜਾ
ਕਿ ਨਾ ਹਾਂ ਸੈਟਲ ਹੋ ਜਾਓ, ਤਾਂ ਕੋਈ ਦਿਕਤ ਹੀ ਨਹੀਂ ਹੋਣੀ ਹੈ ਪਰ ਉਸ ਟਾਈਮ ਵੀ ਕਿੰਨਾ ਲੱਗਦਾ ਹੈ ਨਾ, ਮਾਪਿਆਂ ਨੂੰ ਕਿ ਹਮਾਰਾ ਬੱਚਾ ਬਾਹਰ ਜਾਂਦਾ ਹੈ।
ਆਸ਼ ਤਾਂ, ਹਾਂ ਇਹ ਵੀ ਗੱਲ ਵੀ ਸਹੀ ਹੈ ਜ। ਮੈਂ ਵੈਸੇ ਵੀ ਕੀ ਕਹਿੰਦੇ ਨੇ, ਆਪਣੀ ਲ ਜ਼ਿੰਦਗੀ ਤਾਂ ਹੀ ਸੈੱਟ ਹੋਊਗੀ ਜੇ ਆਪਾਂ ਫ ਸੈੱਟ ਹੋਵਾਂਗੇ।
ਹੋ ਹਾਂਜੀ-ਹਾਂਜੀ, ਬਿਲਕੁਲ।
ਜੇ ਆਪਣੀ ਲਾਈਫ ਵਧੀਆ ਚੱਲੂਗੀ ਤਾਂ ਹੀ ਫਿਰ ਮਾਂ ਪਾਪਾਂ ਆਪਣੀ ਫੈਮਿਲੀ ਦੀ ਸੈੱਟ ਕਰ ਸਕਦੇ ਹ ਹੁੰਦੀ।
ਹਾਂਜੀ ਨੀ, ਇਹ ਗੱਲ ਤਾਂ ਹੈਗੀ। ਪਹਿਲਾਂ ਤੁਸੀਂ ਸੈਟਲ ਕਰ ਲਿਆ ਆਪਣੇ ਆਪ ਨੂੰ, ਉਸ ਤੋਂ ਬਾਅਦ ਫਿਰ ਫੈਮਲੀ ਨੂੰ ਲੈ ਜਾਓ, ਤਾਂ ਤੁਸੀਂ ਵੀ ਵਧੀਆ ਰਹਿਗੇ। ਪਰ ਇਹ ਵੀ ਹੈਗਾ ਨਾ, ਬਾਹਰ ਤੋਂ ਰਹਿ ਕੇ ਇੰਨੀਆਂ ਫੈਸਿਲਿਟੀਆਂ ਦੀ ਆਦਤ ਤੇ ਲੱਗੀ ਰਹਦੀ ਹੈ, ਬਹੁਤ ਜ਼ਿਆਦਾ
ਹਾਂ ਫੈ ਉਹ ਤਾਂ ਅਲੱਗ ਗੱਲ ਏ, ਪਰ ਆਪ ਨੂੰ ਵੀ ਫੈਸਿਲਿਟੀਆਂ ਵੀ ਆਪਣੇ ਤ ਹੀ ਕੰਮ ਆਉਣਗੀਆਂ ਜੇ ਆਪ ਆਪਣੀ ਜ਼ਿੰਦਗੀ ਸਹੀ ਚੱਲ ਰਹੀ ਹੋਵੇ, ਖੁਦ ਦੀ ਜ਼ਿੰਦਗੀ ਹੈ ਜੇ ਔਖੀ ਬਹੁਤ ਜਾ ਆ ਰਹੀ ਹੋਵੇ, ਫਿਰ ਹਰ ਚੀਜ਼ ਫਿੱਕੀ-ਫਿੱਕੀ ਲੱਗਣ ਲੱਗ ਜਾਂਦੀ ਹੈ।
ਹਾਂਜੀ, ਨਹੀਂ ਤੁਸੀਂ ਬਾਹਰ ਕੀ ਫੈਸਿਲਿਟੀਜ਼ ਨੂੰ ਵੇਖਿਓ ਨਾ, ਕਿੰਨੀਆਂ ਫੈਸਿਲਿਟੀਆਂ ਹੁੰਦੀਆਂ ਨੇ ਉੱਥੇ। ਪਰ ਇੰਡੀਆ ਤੋਂ ਕਿ ਇੰਡੀਆ ਤੋਂ ਹੋਣਾ ਚ, ਅ ਹ ਫੈਸਿਲਿਟੀ ਹੁੰਦੀ ਹੈ।
ਆਾਂ ਬਾਹਰ ਨੂੰ ਆ ਵੀ, ਜਿਹੜੀਆਂ ਵਾਧੂ ਦੀਆਂ ਟੈਸ਼ਨਾਂ ਹੁੰਦੀਆਂ ਨੇ, ਉਹ ਖਤਮ ਹੋ ਜਾਂਦੀਆਂ ਨੇ। ਕਿਸੇ ਦੀ ਟਾਂਗੇ, ਟਰਾਂਸਪੋਰਟ ਦੀ ਫਰੀ ਆ।
ਸਭ ਕੁਝ ਕਾ ਕਾਫੀ ਜ਼ਿਆਦਾ ਨਾ ਉੱਥੇ ਕਾਫੀ ਜ਼ਿਆਦਾ ਤੇਜ਼ ਹੁੰਦਾ ਹੈਗਾ, ਔਰ ਕਾਫੀ ਜ਼ਿਆਦਾ ਨਾ ਮਤਲਬ ਇੱਕ ਲਾਈਫ ਕਾਫੀ ਫਾਸਟ ਹੁੰਦੀ ਆ ਉੱਥੇ
ਹਾਂ ਉਹਹੀ ਹੈ ਨਾ, ਪਰ ਫਿਰ ਵੀ ਦੋਨੇ ਠੀਕ ਨੇ ਆਪਣੀ ਆਪਣੀ ਜਗਾ ਤੇਤੇ ਜਿਸਨੇ ਇਨਸਾਨ ਨੇ ਉਰੇ ਰਹਿ ਕੇ ਕੰਮ ਕਰਨਾ ਉਰੇ ਵੀ ਕਰੂਗਾ, ਅੱ ਜੀ ਨੇ ਬਾਹਰ ਜਾਣਾ ਉਹ ਤਾਂ ਫਿਰ ਵੀ ਬਾਹਰ ਜਾਊਗਾ।
ਹਾਂਜੀ।
ਹਾਂ, ਨਹੀਂ ਫਿਰ ਵੀ ਆਈ। ਜੇ ਉਰੇ ਰਹਿ ਰਹੇ ਹੀ ਸਨ, ਤਾਂ ਆਪਦੇ ਪਰਿਵਾਰ ਚ ਰਹਿ ਰਿਹਾ, ਬਾਹਰ ਜਾ ਰਿਹਾ ਤਾਂ ਉੱਥੇ ਵੀ ਖੁਸ਼
ਉਹ ਜਾਂ ਜੋ ਖੁਸ਼ ਹੋਥੇ ਉਹ ਸਭ ਕੁਛ ਵਧੀਆ ਹੈਗਾ।
ਹਾਂ, ਬੰਦਾ ਪਹਿਲਾਂ ਆਪਣੇ ਹਿਸਾਬ ਆਪਣੇ ਘਣੀ ਉਹ ਦੇਖਦਾ, ਜੇ ਕੋਈ ਇਨਸਾਨ ਆਪਣੇ ਕੰਮ ਤੋਂ ਕੁਛ ਆ ਤਾਂ ਉਹਦੀ ਲਾ ਵਧੀਆ ਜਾ ਰਈ ਆ ਜੇ ਕੋਈ ਇਨਸਾਨ ਜਬਰਦਸਤੀ ਕੰਮ ਕਰ ਰੇਆ ਫੇਰ ਓਦੀ ਲਾਈਫ ਥੋੜੀ ਜ ਫਿੱਕੀ ਹੋ ਜਾਂਦੀ ਐ।
ਕੀ ਵੀ ਹੁਣ ਜਾਂਦੀ ਐ ਫੇਰ ਓਨਾ ਨੂੰ ਫੇਰ ਨਾ ਓ ਚੀਜ਼ ਕਰਨ ਦਾ ਮਨ ਵੀ ਨੀ ਲੱਗਦਾ।
ਹਾਂਜੀ ਓ ਵੀ ਅਲੱਗ ਗੱਲ ਆ ਜੀ।
ਹਾਂਜੀ ਚਲੋ ਮੈਂ ਤੈਨੂੰ ਕਰਾਂਗੀ ਫੋਨ ਫੇਰ ਅਸੀਂ ਚਲਾਂਗੇ ਆਪਾਂ ਮਾਰਕੀਟ ਚਲਾਂਗੇ
ਹਾਂ ਠੀਕ ਐ ਜੀ।
ਓਕੇ ਜੀ ਸਛੀ ਕਾਲ।
ਸਛੀ ਕਾਲ